ਹੈਲੋ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ। ਕਿਵੇਂ ਹੋ?
ਵਧੀਆ ਜੀ ਤੁਸੀਂ ਸੁਣਾਓ ਹੋਰ ਲੰਚ ਪਾਣੀ ਕ ਸਭ ਹੋ ਗਿਆ।
ਹਾਂਜੀ ਹਾਂਜੀ ਹੋ ਗਿਆ ਜੀ। ਅੱਜ ਸੰਡੇ ਸੀਗਾ ਨਾ ਤੇ ਸਾਰੇ ਲੇਟ ਉੱਠਦੇ ਆ ਤੇ ਲੇਟ ਹੀ ਲੰਚ ਹੁੰਦਾ।
ਹਾਂਜੀ ਹਾਂਜੀ ਬਿਲਕੁਲ। ਹੋਰ ਦੱਸੋ ਕੀ ਕਰਦੇ ਤੁਹਾਡੇ ਬੱਚੇ ਸਾਰਾ ਦਿਨ ਮੋਬਾਇਲ ਦਾ ਕਿੰਨਾ ਕੁ ਯੂਜ ਕਰਦੇ ਹੈ ਕਿੱਦਾਂ ਤੁਸੀਂ ਹਟਾਉਂਦੇ ਹੋ ਬੱਚਿਆਂ ਨੂੰ ਮੋਬਾਇਲ ਤੋਂ।
ਹਾਂਜੀ ਹਾਂਜੀ ਬੱਚਿਆਂ ਨੂੰ ਅਸੀਂ ਬਹੁਤ ਬਹੁਤ ਘੱਟ ਮੋਬਾਇਲ ਯੂਜ ਕਰਨ ਨੂੰ ਦਿੰਦੇ ਹਾਂ। ਜੋਂਨਾਂ ਦਾ ਕੋਈ ਫ ਕੋਈ ਕੰਮ ਆਂਦਾ ਦਾ ਹੈ ਸਕੂਲ ਦਾ ਹੋਮ ਵਰਕ ਵਗੈਰਾ ਉਦੋਂ ਹੀ ਲੈਂਦੇ ਬੇ ਬੱਚੇ ਨਹੀਂ ਤਾਂ ਅਸੀਂ ਦਿੰਦੇ ਹੀ ਨਹੀਂ ਬੱਚਿਆਂ ਨੂੰ ਕਿਉਂਕਿ ਅੱਜ ਕੱਲ੍ਹ ਬੱਚੇ ਬੱਚਿਆਂ ਨੂੰ ਥੋੜ੍ਹਾ ਮੋਬਾਇਲ ਤੋਂ ਦੂਰ ਹੀ ਰੱਖਣਾ ਚਾਹੀਦਾ।
ਅੱਛਾ ਅੱਛਾ।
ਹਾਂਜੀ ਵਧੀਆ ਵੀ ਆ ਰਿਹਾ ਨਾਲੇ ਸਿੱਖਣ ਵਾਲਾ ਵੀ ਹੁੰਦਾ ਮੋਬਾਇਲਾਂ ਚ ਤੇ ਬੱਚੇ ਖ਼ਰਾਬ ਕਰਨ ਵਾਲੇ ਵੀ ਕਾਫੀ ਹੁੰਦੇ ਆ। ਐਪ ਜਿਹੜੇ ਹੁੰਦੇ ਕਈ ਵਾਰੀ ਆਪਾਂ ਤਾਂ ਹੀ ਹਾਂਜੀ ਬੱਚੇ ਜਦੋਂ ਹੋਮਵਰਕ ਵਗੈਰਾ ਹੁੰਦਾ ਹੈ ਤਾਂ ਅਸੀ ਫ ਪੜਾਉਂਦੇ ਆ ਬੱਚੇ ਨੂੰ ਫੋਨ
ਹਮ ਹਮ ਨਹੀਂ ਤਾਂ ਦੇਖਦੀ ਹ ਮੈਂ ਅੱਜ ਕੱਲ ਬੱਚੇ ਸਾਰਾ ਦਿਨ ਜ ਫੋਨ ਤੇ ਗੇਮ ਖੇਲਦੇ ਰਹਿੰਦੇ ਹੈ ਹਨਾ ਬੱਚੇ ਆਪਣਾ ਟਾਈਮ ਇੰਨਾ ਖਰਾਬ ਕਰਦੇ ਆ ਬੱਚੇ ਆਪਣਾ ਕੋਈ ਡੇਲੀ ਰੂਟੀ ਆਪਣਾ ਬੱਚੇ ਦਾ ਸਿਰਫ ਇੱਕ ਫੋਨ ਇਲਾਵਾ ਕੋਈ ਬੱਚੇ ਨੂੰ ਚਾਹੀਦੀ ਨੀ ਹੈ। ਨਾ ਬਚਨ ਨੂੰ ਕੋਈ ਐਕਟੀਵਿਟੀ ਕਰਨੀ ਹੈ ਨਾ ਬ ਬੱਚੇ ਨੂੰ ਬਾਹਰ ਨਿਕਲ ਕੇ ਖੁਸ਼ ਨੇ ਅਸੀਂ ਜਾ ਕੇ ਬਾਹਰ ਥੋੜ੍ਹਾ ਬਹੁਤ ਖੇਲ ਆਈਏ
ਹਾਂਜੀ ਹੁਣ ਤੇ ਕਈ ਬੱਚੇ ਤਾਂ ਮੈਂ ਏਦਾਂ ਦੇ ਦੇਖੇ ਆ ਕਿ ਜਿਹੜੇ ਰੋਟੀ ਖਾਣੀ ਹੋਵੇ ਨਾ ਉਹ ਵੀ ਫੋਨ ਦੇਖ ਕੇ ਖਾਣੀ ਹੈ।
ਬਿਲਕੁਲ ਬਿਲਕੁਲ ਦੇਖੋ ਦਿ ਉਹ ਤੇ ਪੇਰੈਂਟਸ ਨੇ ਬੱਚਿਆਂ ਨੂੰ ਗਿਜਾਇਆ ਤਾਂ ਬੱਚਿਆਂ ਨੇ ਆਪਣੇ ਆਪ ਤੋਂ ਮੋਬਾਇਲ ਲੈ ਨੀ ਲਿੱਤਾ।
ਹਾਂ।
ਕਹਿੰਦੇ ਕਿ ਬੱਚਾ ਕਿਸ ਤਰੀਕੇ ਨਾਲ ਰ ਰੋਟੀ ਖ ਫੋਨ ਚਲਾ ਤਤਾ ਮੈਂ ਰੋਟੀ ਖਾ
ਫੋਨ ਚਲਾ ਲ ਰੋਟੀ ਖਾ ਲ ਜਦੋਂ ਸਾਡੇ ਜਮਾਨੇ ਸੀਗੇ ਹਾਂ। ਤੇ ਉਦੋਂ ਫੋਨ ਨੀ ਸੀਗੇ ਆਪ ਆਪਾਂ ਜਦੋਂ ਆਪਾਂ ਕਹਿਣਾ ਮੰਮੀ ਇਹ ਨੀ ਸਾਨੂੰ ਵਧੀਆ ਲੱਗਿਆ। ਤੇ ਆਪਾਂ ਥੋੜੀ ਦੇ ਮੰਮੀ ਡਾਟ ਸੀ ਉਹੀ ਖਾਣਾ ਪੈਂਦਾ ਸੀ। ਤੇ ਹੁਣ ਅੱਜ ਕੱਲ ਮੰਮੀੀਆਂ ਕਹਿੰਦੀ ਨਹੀਂ ਮੈਂ ਫੋਨ ਦੇ ਦਿੰਦੀ ਆ ਤੂੰ ਫੋਨ ਦੇਖਦਾ ਰਹਿ।
ਬਿਲਕੁਲ ਬਿਲਕੁਲ ਉਹਹੀ ਤਾਂ ਕਰੀ ਨਾ ਪੇਰੈਂਟਸ ਨੇ ਆਪਣਾ ਆਪਓਪਸ਼ਨ ਦਿੱਤੇ ਬੱਚੇ ਨੂੰ ਕਿ ਲੋ ਬਸ ਤੁਸੀਂ ਰੋਟੀ ਖਾ ਲੋਓ ਜਾਂ ਇਹ ਕੰਮ ਕਰਦੋ। ਸਾਡਾ ਤੁਸੀਂ ਫੋਨ ਲੈ ਲੈਣਾ। ਔਰ ਕੁਛ ਕਰੋਨਾ ਤੋਂ ਬਾਅਦ ਫੋਨ ਦਾ ਇੰਨਾ ਟਰੈਂਡ ਹੋ ਗਿਆ ਕਿ ਬੱਚਿਆਂ ਨੂੰ ਸਾਰਾ ਦੇਖ ਸੀ ਪੜ੍ਹਾਈ ਲਿਖਾਈ ਸਭ ਜੇ ਬੱਚਿਆਂ ਨੂੰ ਜਦੀ ਔਨਲਾਈਨ ਚ ਸੀਗੀ, ਬੱਚਿਆਂ ਨੇ ਪੇਪਰ ਤੱਕ ਬੱਚ ਬੱਚਿਆਂ ਨੇ ਔਨਲਾਈਨ ਦਿੱਤੇ ਐ। ਹਨਾ, ਤਾਂ ਸਾਰਾ ਦਿਨ ਬੱਚਿਆਂ ਦੇ ਹੱਥ ਚ ਹੋਣ ਰਹਿੰਦਾ। ਦਾ ਸੀਗਾ ਉਦੋਂ
ਫੋਨ ਰਹਿੰਦਾ, ਪਰ ਇਹ ਐ ਨਾ ਚਲੋ, ਉਦੋਂ ਇੱਕ ਮਜਬੂਰੀ ਸੀ। ਤੇ ਚਲੋ ਬੱਚੇ ਨੇ ਪੜ੍ਹਾਏ ਵੀ ਜ਼ਰੂਰੀ ਰੀ ਸਕੂਲ ਬੰਦ ਹੋ ਗਏ, ਸਕੂਲ ਨਹੀਂ ਜਾਣਾ ਕਰੋਨਾ ਕਰਕੇ। ਪਰ ਹੁਣ ਜਦੋਂ ਹੁਣ ਹੁਣ ਵੀ ਸਕੂਲ ਵੀ ਜਾ ਰਹੇ ਬੱਚੇ, ਤਾਂ ਵੀ ਹੋਮਵਰਕ ਫੋਨ 'ਤੇ ਆਉਂ ਦਾ ਵਾ, ਇਹ ਚੀਜ਼ਾਂ ਇਹ ਚੀਜ਼ਾਂ ਸਹੀ ਨੀ, ਹੈਗੀ ਗ਼ਲਤ ਹੈਗੀਆਂ। ਕਿਉਂਕਿ ਜਦੋਂ ਆਪਾਂ ਸਕੂਲ ਪੜ੍ਹਦੇ ਹੁੰਦੇ ਸੀ, ਜਿੰਨੀਆਂ ਵੀ ਆਪਣੇ ਹੈਗੇ ਸਬਜੈਕਟ ਵਗੈਰਾ ਆਪਾਂ ਵੀ ਤਾਂ ਸਕੂਲੇ ਹੀ ਮੁਕਾ ਕੇ ਸਾਰੇ ਪੜ੍ਹਾਈ ਉਦੋਂ ਘਰੇ ਆਣਾ ਤੇਂ, ਅੱਜ ਕੱਲ੍ਹ ਬੱਚੇ ਸਕੂਲ ਜਾਂਦੇ ਆ ਤਾਂ ਵੀ ਹੋਮਵਰਕ ਫੋਨਾਂ ਤੇ ਭੇਜਦੇ ਆ। ਇਹ ਪਤਾ ਨੀ, ਕੀ ਸਿਸਟਮ ਚੱਲ
ਹਮ ਸਹੀ ਗੱਲ ਐ, ਦੇਖੋ ਅਸੀਂ ਡਾਇਰੀਆਂ ਲੈ ਕੇ ਸਾਨੂੰ ਡਾਇਰੀਆਂ ਅੱਜ ਕੱਲ੍ਹ ਬੱਚਿਆਂ ਨੂੰ ਡਾਇਰੀ ਕੰਪਲਸਰੀ ਹੈਗੀ ਐ
ਹਾਂਜੀ ਲਿਖਦੇ ਕੁਛ ਨੀ ਓਨਲਾਈਨ, ਉਹਨਾਂ ਨੇ ਲਿਖਣਾ ਕੀ ਹੈ ਛੁੱਟੀਆਂ ਬਸ ਇਸ ਦਿਨ ਦੀ ਛੁੱਟੀ ਆ, ਇਹ ਦਿਨ ਦੀ ਛੁੱਟੀ ਐ, ਬਸ ਬਾਕੀ ਹੋਰ ਹੋਮਵਰਕ ਸਰ
ਟੀਚਰ ਨੂੰ, ਕਿ ਪਹਿਲੇ ਦੇਖੋ ਬੱਚੇ ਬੱਚੇ ਪੜ੍ਹਦੇ ਸੀਗੇ ਕਿ ਮੋਬਾਇਲ ਤੋਂ ਬਗੈਰ ਤੁਸੀਂ ਲੇਕਿਨ ਟੀਚਰਾਂ ਕਹਿੰਦੀ, ਹੁਣ ਇੰਨਾ ਟਾਈਮ ਹੀ ਨਹੀ ਐ ਕਿ ਇੰਨੇ ਬੱਚੇ ਕੋ ਸਬਜੈਕਟ ਹੋ ਗਏ, ਇੰਨੇ ਬੱਚੇ ਕੋ ਐਕਟੀਵਿਟੀਜ਼ ਹੋ
ਐਕਟੀਵਿਟੀ, ਹਾਂਜੀ ਮੈਂ ਤਾਂ ਆਪ ਆਪਣੇ ਬੱਚਿਆਂ ਨੂੰ ਕਹਿੰਦੀ ਹਾਂ ਜਦੋਂ ਫੋਨ ਮੰਗਦੇ, ਮੈਂ ਕਿਹਾ ਮੈਂ ਤਾਂ ਨਾ ਗਰੁੱਪ ਚ ਮੈਸੇਜ ਪਾ ਦੇਣਾ ਸਕੂਲੇੇ ਜਾਂ ਤਾਂ ਪ੍ਰਿੰਸੀਪਲ ਨੂੰ ਕਹਿ ਕੇ ਆਣਾ, ਮੈਮ ਥੋੜ੍ਹਾ ਨਾ ਇਹ ਮਤਲਬ ਹੋਮਵਰਕ ਜਿਹੜਾ ਹੁੰਦਾ, ਇੱਥੇ ਤੁ ਸੀਂ ਕਿਸੇ ਡਾਇਰੀ ਤੇ ਲਿਖਾਓ ਕੁਛ ਵੀ ਕਰੋਂ, ਪਰ ਫੋਨ ਤੇ ਨਾ ਭੇਜਿਆਂ ਕਰੋ।
ਹੋਮਵਰਕ ਦਿੰਦੀਆਂ ਨੀ, ਨਹੀਂ ਨਹੀਂ ਟੀਚਰਸ ਵੀ ਦੇਖੋ ਨਾ ਪੂਰਾ ਪੂਰਾ ਲੈਸਨ ਜੋ ਬੱਚਿਆਂ ਨੂੰ, ਜੋ ਸਾਰਾ ਕੰਮ ਬੱਚਿਆਂ ਨੂੰ ਆਨਲਾਈਨ ਭੇਜਦੇ ਹੈਗੀ, ਇਹ ਤੋ ਲਿ ਖ, ਲੈਣਾਂ ਤੁਸੀਂ, ਕਰ ਲੈਂਣਾਂ ਕੰਮ ਔਨਲਾਈਨ ਹੀ। ਆਪਣਾ ਗਰੁੱਪ ਤੇ ਸ਼ੇਅਰ ਕਰ ਦਿੰਦੇ ਆ ਤੇ ਬੱਚੇ ਵੀ ਮਜਬੂਰ ਹੈ ਕੀ ਕੀਤਾ ਜਾਏ।
ਹਾਂਜੀ। ਤੇ ਫੇਰ ਆਪਾਂ ਮਤਲਬ ਇਹ ਚੀਜ਼ਾਂ ਮੈਨੂੰ ਆਪ ਨੀ ਪਸੰਦ ਨਹੀਂ ਹੈਗੀਆਂ ਜਿਹੜਾ ਫੋਨਾਂ ਤੇ ਕੰਮ ਭੇਜਦੇ। ਕੀ ਕਰ ਸਕਦੇ ਆ ਬੱਚੇ ਪੜਾਉਣੇ ਵੀ ਐ ਹਾਂ ਹੂੰ ਮਜਬੂਰੀ ਹੋ ਗਈ ਹਾਂਜੀ ਆਪਾਂ ਬੱਚੇ ਨੂੰ ਫੋਨ ਦੇ ਦੇਣਾ। ਚਲੋ ਸਾਡੀ ਨਿਗਾਹ ਚ ਬਹਿ ਕੇ ਕੰਮ ਕਰਲੋ। ਹੁਣ ਆਪਾਂ ਨੂੰ ਕੋਈ ਕੰਮ ਪੈ ਗਿਆ। ਆਪਾਂ ਵੀ ਉੱਠਣਾ ਹੀ ਆ।
ਬਿਲਕੁਲ ਉੱਠਣਾ ਹੀ ਪੈਂਦਾ ਨਹੀਂ ਦੇਖੋ ਜੀ ਬੱਚੇ ਨੇ ਨੇੜੇ ਨੇੜੇ ਜਾਣਾ ਦੂਰ ਜਾਣਾ ਅੱਜ ਕੱਲ ਦੇਖੋ ਤੁਸੀਂ ਬੱਚਿਆਂ ਨੂੰ ਪੜ੍ਹਨ ਲਈ ਜਾਣਾ ਦੂਰ ਜਾਣਾ ਹਨਾ ਤੇ ਬੱਚੇ ਨੂੰ ਫੋਨ ਦਿੱਤੇ ਵਗੈਰੇ ਵੀ ਕ ਕਿ ਬੱਚੇ ਦਾ ਪਤਾ ਲੱਗੇ ਕਿੱਥੇ ਐ ਬੱਚੇ ਕਿੱਥੇ ਨਹੀਂ ਪਹੁੰਚੇ।
ਹਾਂਜੀ ਤੇ ਜਦੋਂ ਆਪਾਂ ਮਾੜਾ ਜਿਹਾ ਉੱਠ ਕੇ ਕੰਮ ਇਸ ਆਂਦੇ ਆ ਤੇ ਦੇਖਦੇ ਬੱਚੇ। ਕੋਈ ਇੰਸਟਾਗ੍ਰਾਮ ਚਲਾ ਰਿਹਾ ਹੂੰ ਕੋਈ ਗੇਮ ਖੇਡ ਰਿਹਾ ਹੁੰਦਾ ਤੇ ਉਹ ਫੇਰ ਜਿੰਨਾ ਕ ਕੰਮ ਹੋ ਗਿਆ ਹੋਮਵਰਕ ਹੋ ਗਿਆ ਠੀਕ। ਠੀਕ ਐ। ਫੇਰ ਉਹ ਤੋਂ ਬਾਅਦ ਬੱਚੇ ਨਾ। ਫੇਰ ਮਿਸ ਯੂਜ ਕਰਨ ਲੱਗ ਜਾਂਦੇ। ਫੋਨ ਦਾ ਜਿਵੇਂ ਗੇਮ ਖੇਡ ਲਈ ਕਿਉਂਕਿ ਪੇਰੈਂਟਸ ਨੇ ਤਾਂ ਦਿੱਤਾ ਸੀ ਹੋਮਵਰਕ ਕਰਨ ਨੂੰ।
ਬਿਲਕੁਲ।
ਅਤੇ ਉਹ ਫਿਰ ਤਾਂ ਮੈਨੂੰ ਮਤਲਬ ਇਹ ਸਹੀ ਨਹੀਂ ਲੱਗਦਾ।
ਬਿਲਕੁਲ ਸਾਰੀ ਦੁਨੀਆਂ ਪਰੇਸ਼ਾਨ। ਣਾ ਜੀ ਫੋਨ ਦੇ ਕੋਲੋਂ ਕਿ ਕਿੱਦਾਂ ਇਹਦੇ ਕੋਲੋਂ ਮੁਕਤੀ ਮਿਲੇ ਫੋਨ ਦੇ ਕੋਲੋਂ। ਕਿਉਂ ਦੇਖੋ ਫੋਨ ਤੇ ਅੱਜ ਕੱਲ ਏਦਾਂ ਏਦਾਂ ਦੀ ਚੀਜ਼ਾਂ ਨੇ ਜੋ ਏਜ ਦੇ ਸਾਹਮਣਾ ਕੁੱਛ ਦੇਖਣ ਵਾਲੀਆਂ ਨਹੀਂ ਵੀ ਅਜੇ ਲੇਕਿਨ
ਨਹੀਂ ਵੀ ਹੈਗੀ ਹਾਂਜੀ ਉਹ ਤਾਂ।
ਛੋਟੇ ਬੱਚੇ ਹਾਂਜੀ ਬਿਲਕੁਲ ਛੋਟੇ ਛੋਟੇ ਬੱਚੇ ਅਡਵਾਂਸ ਹੋਏ ਹੋਏ ਅੱਜ ਕੱਲ ਦੇ ਟਾਈਮ ਤੇ ਸਭ ਪਤਾ ਬੱਚੇ ਨੂੰ ਸਭ ਨੌਲੇਜ ਹੋ ਗਈ ਦੇਖੋ ਸਾਡੀ ਏਜ ਤੇ ਏਜ ਦੇ ਹਿਸਾਬ ਨਾਲ ਬੱਚੇ ਨੂੰ ਪਤਾ ਲੱਗਦਾ। ਹਰੇਕ ਚੀਜ਼ ਹੁਣ ਦੇਖੋ ਛੋਟੇ ਛੋਟੇ ਜੋ ਕੁੱਛ ਪੁੱਛ ਲੋੋ ਸਭ ਪਤਾ ਹੈ! ਜੋ ਮਰਜ਼ੀ ਤੁਸੀਂ ਬੱਚਿਆਂ ਨੂੰ ਪੁੱਛ ਲੋ ਤੁਸੀਂ
ਹਾਂਜੀ ਇਹ ਫੋਨ ਨੇ ਤਾਂ ਬੇੜਾ ਗਰਕ ਕੀਤਾ ਸਾਰਾ
ਮੋਬਾਇਲ ਦੇ ਫਾਇਦੇ ਵੀ ਹੈ ਤੇ ਨੁਕਸਾਨ ਵੀ ਉਹਨੇ ਵੀ ਨੇ ਹਂ ਕਿ ਬੱਚਾ ਕਿਤੇ ਦੂਰ ਨੇੜੇ ਗਿਆ ਨੌਕਰੀ ਕਰਨ ਚਲਾ ਗਿਆ ਬੱਚਾ ਤਾਂ ਬਾ ਕਹਿੰਦੇ ਚਲੋ ਆਪਣੀ ਲੋਕੇਸ਼ਨ ਆਪਣੀ ਤੁਸੀਂ ਔਨ ਕਰਲਓ ਸਾਨੂੰ ਪਤਾ ਲੱਗਿਆ ਤੁਸੀਂ ਕਿੱਧਰ ਹੋ! ਕਿੱਧਰ ਜਾ ਰਹੇ ਹੋ ਕਿੱਦਾਂ ਕਿੱਦਾਂ ਤੁਸੀਂ ਘਰ ਆ ਰਹੇ ਹੋ।
ਹਾਂਜੀ ਉਹੀ ਗੱਲ ਹੈ। ਨਾ ਮਤਲਬ ਨੁਕਸਾਨ ਵੀ ਹੈ ਤੇ ਫਾਇਦੇ ਵੀ ਬਹੁਤ ਹੈ। ਪਰ ਬੱਚੇ ਜਿਹੜੇ ਹੈਗੇ ਨਾ ਅੱਜ ਕੱਲ੍ਹ ਬੱਚੇ ਫਾਇਦੇ ਦੀ ਤਰ੍ਹਾਂ ਨਹੀਂ ਨਾ ਹੀ ਉਸਨੂੰ ਚਲਾਉਦੇ ਦੇ ਮੋਬਾਈਲ ਉਹ ਨੇ ਹੋਰ ਕਈ ਵਾਰੀ ਬੱਚਿਆਂ ਦਾ ਦਿਮਾਗ ਇੱਧਰ ਉਧੱਰ ਗੇਮਾਂ ਚ ਲੱਗੇ ਰਹਿਦੇ ਇੰਸਟਾਗ੍ਰਾਮ ਚ ਜਾਣ ਵੇਲੇ ਟਾਈਮ ਹੀ ਨਹੀਂ ਲੱਗਦਾ।
ਬਿਲਕੁਲ ਉਹ ਦੇਖੋ ਆਪਣੀ ਆਪਣੀ ਆਈਡੀਆ ਅਲੱਗ ਅਲੱਗ ਪਤਾ ਨੀ ਕਿਹੜੀਆਂ ਕਿਹੜੀਆਂ ਦੇਖੋ ਬੱਚਿਆਂ ਨੇ ਨਹੀਂਆਂ ਹੁੰਦੀਆਂ ਨੇ ਉਹ ਪੇਰੈਂਸਟ ਨੂੰ ਪਤਾ ਵੀ ਨਹੀਂ ਹੁੰਦਾ ਬੱਚੇ ਕੀ ਕਰਦੇ। ਕਰ ਰਿਹਾ ਫੋਨ ਤੇ ਹਾਂ ਪੇਰੈਂਟਸ ਨੂੰ ਬਲੋਕ ਕੀਤਾ ਹੁੰਦਾ ਬੱਚਿਆਂ ਨੂੰ ਪਤਾ ਹੀ ਨਹੀਂ ਕੀ ਪੇਰੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਕੀ ਕੀਤਾ ਬੱਚਿਆਂ ਨੇ ਕੀ ਨਹੀਂ ਕੀਤਾ। ਬੱਚੇ ਕੋ ਫੋਨ ਮੰਗਲੋੋ ਦੋ ਤਿੰਨ ਮਿੰਟ ਲਗਾ ਕੇ ਫਿਰ ਬੱਚੇ ਫੋਨ ਦੇਣਾ ਦੇਣਗੇ ਕਿ ਜੋ ਅਸੀਂ ਦੇਖ ਰਹੇ ਸੀ ਸਭ ਅਸੀਂ ਡਿਲੀਟ ਕਰ ਦੀਏ ਬਿਲਕੁਲ ਕੀ ਦੇਖ ਲੋੋ ਜੀ ਹਿਸਟਰੀ ਬੱਚਿਆਂ ਦੀ ਚ ਇਨੇ ਚਲਾਕ ਹੋ ਗਏ ਨੇ ਜੋ ਹਿਸਟਰੀ ਚ ਵਧਿਆ ਸੋਚਦੇ ਸੀ ਵੀ ਦੇਖੀਏ ਬੱਚੇ ਨੇ ਕੀ ਕਿਹੜੀ ਕਿ ਕੀਤਾ ਚੀਜ਼ ਦੇਖੀ ਹੋਇਆ ਚੈੱਕ ਕਰ ਲੈਂਦੇ ਆਂ ਤਾਂ ਉਹ ਹਿਸਟਰੀ ਵੀ ਡਿਲੀਟ ਕਰ ਦਿੰਦੇ ਆ ਕਿ ਬਿਲਕੁਲ ਸਾਫ਼
ਪਤਾ ਹੀ ਨਹੀਂ ਲੱਗਿਆ। ਹਾਂਜੀ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਜੇ ਤੁਸੀਂ ਤੁਸੀਂ ਮੋਬਾਇਲ ਦਾ ਯੂਜ ਹੀ ਕਰਨਾ ਹੈ। ਤੇ ਤੁਸੀਂ ਏਦਾਂ ਕਰੋ ਨਾ ਆਪਣੀ ਪੜ੍ਹਾਈ ਲਿਖਾਈ ਦੇ ਬਾਰੇ ਯੂਜ ਕਰੋ ਜਿਹੜਾ ਤੁਹਾਨੂੰ ਮੈਥ ਦ ਸਮ ਨਹੀਂ ਆਂਦਾ ਇੰਨੀ ਐਜੂਕੇਸ਼ਨ ਵਾਲੇ ਹੈਗੀ ਆ ਆਪਾਂ ਤੇ ਤੁਸੀਂ ਉਹਦੇ ਚ ਇਹ ਸਭ ਦੇਖੋ
ਬਿਲਕੁਲ ਨਹੀਂ, ਨਹੀਂ ਦੇਖਦੇ ਵੀ ਹੈ ਬੱਚੇ ਐਸੀ ਗੱਲ ਨਹੀਂ ਐ ਬੱਚੇ ਉਹ ਚੋਂ ਵੀ ਦੇਖੋ ਪੜ੍ਹਦੇ ਆ ਅੱਜ- ਕੱਲ ਐਸੀ ਗੱਲ ਤਾਂ ਨਹੀਂ ਐ। ਬੱਚਿਆਂ ਨੂੰ ਦੇਖਦੇ ਹੋ ਔਨਲਾਈਨ ਕਿੰਨਾ ਸੁੱਖ- ਹੋ ਗਿਆ ਅੱਜ ਕੱਲ੍ਹ ਪੜਾਣ ਦਾ।
ਹਾਂ ਕਿੱਥੇ ਸੀਗਾ ਹਾਂਜੀ ਮੈਂ ਉਹ ਹੀ ਗੱਲ ਕਹਿ ਰਹੀ ਆ- ਤੇ ਬੱਚ- ਬੱਚੇ ਨੂੰ ਆਪਾਂ ਦੱਸਦੇ ਵੀ ਐ ਵੀ ਇਹ ਸਭ ਚੀਜ਼ਾਂ ਸਿੱਖੋ, ਸਾਰੇ ਹਾਂ, ਫੇਰ ਆਪਾਂ ਵੀ ਫੋਨ ਦੇਵਾਂਗੇ- ਤੁਹਾਨੂੰ- ਚਾਹੇ ਤੁਸੀਂ ਘੰਟਾ ਲਵੋ, ਦੋ ਘੰਟੇ ਲਵੋ ਕਿਉਂਕਿ ਸਾਨੂੰ ਇਹ ਹੋਜੂ- ਬਹਿ ਕੇ ਪੜ੍ਹ ਰਹੇ ਆ ਸਾਡੇ ਬੱਚੇ ਤੇ ਜੇ ਤੁਸੀਂ ਮੈਂ ਕਿਹਾ ਗੇਮਾਂ ਖੇਲੋਗੇ, ਵੀਡੀਓਜ਼ ਦੇਖੋ- ਖੋਗੇ ਫੇਰ ਨੀ ਮਿਲਣਾ ਫੋਨ।
ਬਿਲਕੁਲ, ਚਲੋ ਇੱਕ ਲਿਮਿਟ ਦੇ ਬੰਦਾ ਚਲੋ ਲਿਮਿਟ ਦੇ ਵਿੱਚ ਬੰਦਾ ਅਗਰ ਬੱਚੇ ਦੇਖ ਰਹੇ ਕਿ ਚਲੋ ਜ- ਦੋ ਘੰਟੇ ਪੜ੍ਹ ਲਿਆ ਤਾਂ ਅੱਧਾ ਘੰਟਾ ਦੇਣਾ ਵੀ ਪੈਂਦਾ ਬੱਚ- ਚੇ ਨੂੰ- ਕਿ ਚਲੋ ਬੱਚਾ ਵੀ ਸੋਸ਼ਲ ਕਿੱਦਾਂ ਹੋਣਗੇ ਬੱਚੇ ਨੂੰ ਗੱਲਬਾਤ ਜਾਂ ਓਸ- ਕਿੱਦਾਂ ਉਹ- ਨਵੀਂ ਨਿਊ ਤਕਨੀਕ ਨੂੰ ਸਿੱਖੇਗਾ ਬੱਚਾ। ਬਸ ਉਹੀ ਹੈ ਕਿ ਬੱਚਾ ਯੂਜ ਕਿੱਦਾਂ ਕਰ ਰਿਹਾ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਬੱਚਾ ਯੂਜ ਕਿੱਦਾਂ ਕਰ- ਰਿਹਾ ਉਹਨੂੰ।
ਹਾਂਜੀ, ਇਹ ਧਿਆਨ ਰੱਖਣਾ ਜ਼ਰੂਰੀ ਹੈ ਬਸ। ਤੇ ਬਾਕੀ ਹੋਰ ਤਾਂ- ਕੋਈ ਪ੍ਰੋਬਲਮ ਨਹੀਂ ਹੈਗੀ ਵਿੱਚ-
ਬਿਲਕੁਲ ਹੁਣ ਦੇਖੋ ਨਾ ਇਹ ਸਾਨੂੰ ਇਹ ਨਾ ਸਾਰੇ ਬੱਚਿਆਂ ਨੂੰ ਫੇਮਸ ਹੋਣ ਲਈ ਕਿੰਨਾ ਬੱਚਿਆਂ ਨੂੰ ਪਲੇਟਫਾਰਮ ਮਿਲ਼ ਗਿਆ ਯੂਿ- ਟਿਊਬ ਤੋਂ ਬੱਚ- ਬੱਚੇ ਨੂੰ ਕੋਈ ਸਕਿੱਲ ਆਂਦਾ, ਡਰੋਇੰਗ ਆਂਦੀ ਐ, ਕੁਕਿੰਗ ਆਂਦੀ ਐ ਤਾਂ ਆਪਣੀ ਵੀਡੀਓ ਬਣਾ ਕੇ ਸ਼ੇਅਰ ਕਰਦੋ ਦੇਖੋ- ਤੁਸੀਂ ਅਰਨਿੰਗ ਤੁਹਾਡੀ ਸਟਾਰਟ ਹੋ ਜਾਂਦੀ ਉਧਰੋਂ। ਹਨਾ ਉਹੀਓ ਬੱਚੇ ਅਗਰ ਯੂਜ ਕਰਨ ਵਾਲੇ ਐ ਤਾਂ ਆ ਕਰਕੇ- ਨਹੀਂ ਤਾਂ ਦੇਖੋ ਕਈ ਬੱਚੇ ਏਦਾਂ ਦੇ ਵੀ ਐ ਕਿ ਜੋ ਗੇਮ- ਖੇਲਦੇ ਨੇ ਕਈ ਦੇਖਿਆ ਸੀ ਮੈਂ ਥੋੜੇ ਟਾਈਮ ਪਹਿਲੇ ਨਿਊਜ ਤੁਸੀਂ ਸੁਣੀ ਹੋਏਗੀ। ਕਿ ਉਹ ਬੱਚਿਆਂ ਨੇ ਕੋਈ ਸੁਸਾਈਡ- ਕਰ ਲੈਂਦਾ ਗੇਮ ਦੇ ਚੱਕਰ ਚ ਸਾਨੂੰ
ਗੇਮ ਦੇ ਚੱਕਰ ਦੇ ਹਾਂਜੀ ਸੁਣਿਆ ਮੈਂ
ਬਿਲਕੁਲ ਬੁਰੇ ਹਾਲ ਹੈ ਜੀ ਬੱਚਿਆਂ ਦਾ ਬਹੁਤ ਡਰ ਲੱਗਦਾ ਕਿ ਮੋਬਾਈਲ ਦੇਈਏ ਕਿ ਨਾ
ਨਾ ਦੇਈਏ ਹਾਂਜੀ ਹਾਂਜੀ ਇੱਕ ਤਾਂ ਪਬਜੀ ਜਿਹੜੀ ਗੇਮ ਹੈਗੀ ਆ ਤੇ ਉਹਦੇ ਵਿੱਚ ਵੀ ਬੱਚੇ ਬਹੁਤ ਹੋ ਰਹੇ ਆ
ਦੇਖੋ ਮੈਂਟਲੀ ਕਿੰਨੇ ਡਿਸਟਰਬ ਹੋ ਜਾਂਦੇ ਆ ਬੱਚੇ ਬੇ ਓਦਾਂ ਦੀ ਹਰਕਤਾਂ ਕਰਨ ਲੱਗ ਜਾਂਦੇ ਹੈ ਉ ਉਸ ਕਰੈਕਟਰ ਜਿੰਨਾ ਬੱਚਾ ਪੇ ਚਲੇ ਜਾਂਦੇ ਨੇ ਕਿ ਅਸੀਂ ਉਹੀਓ ਬਣ ਗਏ ਹਾਂ ਹੁਣ ਹਮ ਹੁੂੰ
ਹਾਂਜੀ ਕਈ ਤਾਂ ਕਹਿੰਦੇ ਮੈਂ ਸੁਣਿਆ ਵਾ ਮਤ ਦੇਖਿਆ ਨੀ ਕਹਿੰਦੇ ਉਹ ਤਾਂ ਮਤਲਬ ਕਿਸੇ ਦਾ ਮਡਰ ਕਰਨ ਨੂੰ ਵੀ ਤਿਆਰ ਹੋ ਜਾਂਦੇ ਜਿਹੜੇ ਬੱਚੇ ਗੇਮ ਚ ਪੈ ਜਾਂਦੇ
ਬਿਲਕੁਲ ਬਿਲਕੁਲ ਮ ਦੱਸ ਕਿ ਅੱਗੇ ਤੁਹਾਨੂੰ ਟਾਸਕ ਇਹੋ ਜਿਹੇ ਮਿਲਦੇ ਨੇ ਕਿ ਆਪਣੇ ਪੇਰੈਂਟਸ ਨੂੰ ਮਤਲਬ ਪੇਰੈਂਟਸ ਕਈਆਂ ਨੇ ਮੈਂ ਦੇਖਿਆ ਆਪਣੇ ਫਾਦਰ ਨੂੰ ਅ ਉਹ ਕਰਤਾ ਉਹਨੇ ਚਾਕੂ ਮਾਰਤਾ ਆਪਣੇ ਪਿਓ ਦੇ ਉਹਦੇ ਚ ਹੀ ਫੇਰ ਕਈਆਂ ਨੇ ਆਪਣੇ ਹਾਂਜੀ
ਮੈਂ ਵੀ ਇਹ ਟਾਸਕ ਸੁਣਿਆ ਸੀ ਸੀ ਤੇ ਕਹਿੰਦੇ ਉਹ ਪਤਾ ਨੀ ਮਾਂ ਨੂੰ ਮਾਰਦਾ ਸੀ ਪਤਾ ਨ ਪਿਓ ਨੂੰ ਮਾਰਦਾ ਸੀ
ਬਿਲਕੁਲ ਬਿਲਕੁਲ ਪਤਾ ਨੀ ਜੀ ਬੱਚੇ ਦਾ ਮਾਈੰਡ ਕਿਸ ਵੇਲੇ ਚੇਂਜ ਹੋ ਜਾਣਾ ਅੱਜ ਕਲ ਦੇ ਬੱਚਿਆਂ ਨੂੰ ਤਾਂ ਕੁੱਛ ਨੀ ਕਹਿ ਸਕਦੇ ਅਸੀਂ
ਕੁਛ ਨਹੀਂ ਕਰ ਸਕਦੇ ਜੀ ਹਾਂਜੀ
ਦੇਣਾ ਵੀ ਜ਼ਰੂਰੀ ਹੈ ਤਾਂ ਬੱਚਿਆਂ ਦੀ ਨਿਗਰਾਨੀ ਕਰਨੀ ਵੀ
ਬਹੁਤ ਜ਼ਰੂਰੀ ਹੈ ਹਾਂਜੀ
ਕਿਉ ਬੱਚੇ ਨੇ ਦੂਰ ਨੇੜੇ ਜਾਣਾ ਹੈ ਫੋਨ ਬਹੁਤ ਜ਼ਰੂਰੀ ਦੇਣਾ ਨਹੀਂ ਤਾਂ ਕਿੱਦਾਂ ਬੱਚੇ ਜਾਣਗੇ ਆਉਣਗੇ ਅਸੀਂ ਕਿੱਦਾਂ ਪਤਾ ਲਗਾਵਾਂਗੇ ਬੱਚੇ ਕਿੱਥੇ ਹੈਗੇ ਹੈ
ਹਾਂਜੀ ਇਹ ਤਾਂ ਹੈ ਜੀ ਬਿਲਕੁਲ ਬਸ ਜੀ ਵਧੀਆ ਜੀ ਤੁਸੀਂ ਦੱਸੋ
ਬਸ ਬਸ ਮੈਂ ਹੀ ਪੁੱਛ ਰਹੀ ਸੀ ਮੈਂ ਕਿਹਾ ਪੁੱਛੀਏ ਕਿ ਮੋਬਾਇਲ ਕਿੱਦਾਂ ਬ ਬੱਚਿਆਂ ਵੱਲੋਂ ਘੱਟ ਕੀਤਾ ਜਾਏ ਬੱਚੇ ਨੂੰ ਕਿੱਦਾਂ ਐਕਟੀਵਿਟੀ ਕਿਤੇ ਬਾਹਰ ਪਾਇਆ ਜਾ ਕੇ ਬੱਚੇ ਫੋਨ ਦਾ ਖੜਾ ਛੱਡਣ ਥੋੜੀ ਦੇਰ ਲਈ ਹਨਾ ਲੇਕਿ ਉਹਦਾ ਅੱਜ ਕਲ੍ਹ ਤਾਂ ਦੇਖੋ ਬਾਹਰ ਸਕੂਲ ਦੇ ਵਿੱਚ ਵੀ ਕਿੰਨੀ ਐਕਟੀਵਿਟੀ ਕਰਾ ਗਏ ਕਿ ਤੁਸੀਂ ਸਕੂਲ ਤੋਂ ਬਾਅਦ ਆਓ ਕਿ ਫੁੱਟਬਾਲ ਖੇਲੋ ਆ ਮਤਲਬ ਤੁਸੀਂ ਕਿਸੇ ਤਰੀਕੇ ਕਹਿੰ ਬਾਹਰ ਨਿਕਲਣ ਬੱਚੇ ਫੋਨ ਛੱਡ ਛੱਡ ਓਕੇ
ਹਾਂਜੀ ਤਾਂ ਹੀ ਆ ਛੋਟੀ ਕੁੜੀ ਸਾਡੀ ਵੀ ਜਾਂਦੀ ਆ ਸਕੂਲੇ ਹੁਣ ਸਮਰ ਵਿੱਚ ਗਸ਼ਨ ਤੇ ਕਰਾਟੇ ਸਿੱਖਦੀ ਪਈ ਹੈ ਤਾਈ ਕਮਾਂਡੋ ਸਿੱਖਦੀ ਪਈ ਹੈ ਤੇ ਮੈਂ ਕਿਹਾ ਚਲੋ ਫੋਨ ਤਾਂ ਨਹੀਂੀ ਚਲਾਓਗੇ ਹਾਂਜੀ ਡੀ ਸੀ ਹੋਣ ਹਾਂਜੀ ਤੇ ਮੈਂ ਕਿਹਾ ਅੱਜ ਕੱਲ ਦਾ ਜਿਹੜਾ ਮਾਹੌਲ ਚੱਲ ਰਿਹਾ ਉਹ ਫੇਿਰ ਇਹ ਚੀਜ਼ਾਂ ਆਉਣੀ ਵੀ ਚਾਹੀਦੀ ਹੈ ਕੁੜੀਆਂ ਨੂੰ
ਬਿਲਕੁਲ ਬਿਲਕੁਲ ਜੀ ਸਭ ਕੁਛ ਬਿਲਕੁਲ ਬਿਲਕੁਲ ਸਿਖਾਣਾ ਚਾਹੀਦਾ ਕੁੜੀਆਂ ਨੂੰ ਕੁੜੀਆਂ ਨੂੰ ਤਾਂ ਸਭ ਕੁੱਝ ਹੀ ਸਿਖਾਣਾ ਚਾਹੀਦਾ ਅੱ
ਸਿਖਾਣਾ ਚਾਹੀਦਾ ਅੱਜ ਕਲ੍ਹ ਮਾਹੌਲ ਜਿਹੜਾ ਚੱਲ ਰਿਹਾ ਹਾਂਜੀ
ਹੋਰ ਸੁਣਾਓ ਜੀ
ਬਸ ਜੀ ਹੋਰ ਵਧੀਆ
ਹੋਰ ਦੱਸੋ ਸ਼ੋਪਿੰਗ ਸ਼ੂਪਿੰਗ ਕਿੱਦਾਂ ਕਰਦੇ ਹੋ ਤੁਸੀਂ ਕਿੱਦਾਂ ਜਾਂਦੇ ਹੋ ਫਲਾਈਨ ਕਰਦੇ ਹੋ ਜਾਂ ਔਨਲਾਈਨ ਕਰਦੇ ਹੋ
ਸ਼ੋਪਿੰਗ ਵੀ ਹਲੇ ਤਾਂ ਉਹ ਓਨਲਾਈਨ ਹੀ ਚੱਲਦੀ ਪਏ ਕਿਉਂਕਿ ਗਰਮੀ ਬਹੁਤ ਹੈ
ਹਾਂਜੀ ਬਿਲਕੁਲ
ਕਈ ਵਾਰੀ ਸ਼ਾਮ ਨੂੰ ਜਦੋਂ ਮੌਸਮ ਠੰਡਾ ਹੁੰਦਾ ਹੈ ਤੇ ਬਾਹਰ ਨੂੰ ਵੀ ਨਿਕਲ ੱਕ ਜਾਂਦੇ ਆ ਤੇ ਮਾੜਾ ਜਗਾ ਸੀ ਕੱਲ ਸ਼ਾਮੀ ਗਏ ਸੀ ਮੜੇ ਲੈ ਆਏ ਸਮਾਨ ਜਾ ਕੇ ਤੇ ਜਦੋਂ ਕੋਈ ਐਪ ਚਲਾਉਂਦੇ ਹਾਂ ਮੀਸ਼ੋ ਹੋ ਗਿਆ ਫਲਿੱਪਕਾਰਟ ਹੋ ਗਿਆ ਉੱਥੋਂ ਕੋਈ ਪਸੰਦ ਆਉਂਦਾ ਹੈ ਤਾਂ ਉੱਥੋਂ ਵੀ ਕਰ ਲਈਦੀ ਹੈ ਔਡਰ ਪਾ ਦਿੰਦੇ ਆ ਕਈ ਵਾਰ ਬੱਚੇ ਪਾ ਦਿੰਦੇ ਆ ਔਡਰ
ਹਾਂ ਬੱਚੇ ਤਾਂ ਅੱਜ ਕੱਲ ਫੂਲ ਟ੍ਰੇਡ ਹੈ ਜੀ ਜੋ ਚੀਜ਼ ਚਾਹੀਦੀ ਬੱਚੇ ਨੂੰ ਪੁੱਛਦੇ ਵੀ ਨੀ ਔਨਲਾਈਨ